ਹੈਲੋ। ਹਾਂਜੀ
ਹੋਰ ਕੀ ਹਾਲ ਚਾਲ।
ਵਧੀਆ।
ਫੂਲ ਵਧੀਆ ਰਹਿਣੇ ਚਾਹੀਦੇ ਹੈ। ਹੋਰ ਕੀ ਕਰ ਰਹੇ ਹੋ।
ਬਸ ਰੋਟੀ।
ਅੱਛਾ ਅੱਛਾ। ਹੂੰ ਕੀ ਬਣਾਇਆ?
ਦਾਲ ਬਣਾਈ ਮਾਹਾਂ ਦੀ।
ਅੱਛਾ-ਅੱਛਾ ਦ ਠੀਕ ਐ ਠੀਕ ਐ ਨਾਲ ਕੁਛ ਹੋਰ?
ਨਾ ਨਾ ਫੁਲ ਕੇ।
ਚੋਲ ਹੈਗੇ ਠੀਕ ਐ ਠੀਕ ਐ ਕੇੜੇ ਸਿੰਪਲ ਹੀ ਆ ਕਿ ਲੂਣ ਵਾਲੇ ਵਗੈਰਾ?
ਹੈਂ?
ਸਿੰਪਲ ਈ ਐ ਨੂਣ ਵਗੈਰਾ ਦੇ?
ਸਿੰਪਲ ਈ।
ਅੱਛਾ ਜੀ ਸਿੰਪਲ ਈ ਚਲੋ ਠੀਕ ਐ। ਹੋਰ ਬੱਚਿਆਂ ਨੇ ਖਾਲੀ ਰੋਟੀ-ਰੂਟੀ?
ਹੋਰ।
ਅੱਛਾ-ਅੱਛਾ ਸੋਗੇ ਬੱਚੇ ਫਿਰ ਕਰਦੇ ਉੱਠੇ ਵੇ ਨੇ। ਅੱਛਾ ਹਲੇ ਸੁਤੇ ਨੀ।
ਹੈਂ?
ਮੈਂ ਕਿਆ ਹਜੇ ਸੁੱਤੇ ਨੀ।
ਨਾ। ਆ ਲੈ ਨਾਲ ਖਾਲੈ ਪਾਪਾ ਨਾਲ
ਹੈਲੋ।
ਹੋਰ?
ਮੈਂ ਕੀ ਕਰ ਰੇ ਨੇ ਬੱਚੇ?
ਬਸ ਰੋਟੀ ਦੇਰੀ ਪਾ ਕੇ।
ਅੱਛਾ-ਅੱਛਾ ਰੋਟੀ ਦੇਰੀ ਠੀਕ।
ਚਲੋ ਵਧੀਆ ਹੋਰ ਤੁਹਾਡਾ ਕਿਵੇਂ ਚੱਲਦਾ ਕੰਮ ਕਾਰ ਵਧੀਆ।
ਬੱਸ।
ਹੂੰ।
ਲੰਘ ਜਾਂਦਾ ਘਰ ਦੇ ਕੰਮਾਂ ਨਾਲ ਵਧੀਆ।
ਪੁੱਛ ਲਿਆ ਚਲੋ ਵਧੀਆ ਫੇਰ।
ਹੋਰ ਤੁਸੀ ਖਾ ਪੀ ਲਈ।
ਹਾਂਜੀ ਖਾਲੀ ਦਾਲ ਖਾਧੀ ਸੀ ਮਾਂਹ ਦੀ ਦਾਲ ਬਣਾਈ ਸੀ ਅਸੀਂ ਵੀ।
ਅੱਛਾ ਅੱਛਾ ਤੇ ਖਾਣੀ ਹਜੇ।
ਨਹੀਂ ਨਹੀਂ ਖਾ ਬੈਠੇ ਆ ਮਾ ਦੀ ਦਾਲ ਬਣਾਈ ਸੀ।
ਅੱਛਾ।
ਹੂੰ। ਬਸ ਹੁਣੇ ਹੀ ਖਾ ਕੇ ਹਟੀ ਆ ਥੋੜੀ ਦੇਰ ਹੋਈ ਏ।
ਅੱਛਾ ਸਾਰਿਆਂ ਨੇ ਖਾਲੀ।
ਹਾਂ ਸਾਰਿਆਂ ਨੇ ਖਾਲੀ।
ਅੱਛਾ ਅੱਛਾ।
ਹਾਂਜੀ ਹਾਂਜੀ।
ਹੂੰ ਖਾ ਕੇ ਭਾਂਡੇ ਲੱਗੀ ਮੰਜਣ।
ਅੱਛਾ ਅੱਛਾ।
ਹੋਰ ਘਰ ਸਭ ਠੀਕ ਸਾਰੇ।
ਸਭ ਵਧੀਆ।
ਚਲੋ ਵਧੀਆ ਹੋਰ ਹੇਮ ਕੁੰਡ ਸਾਹਿਬ ਲਾ ਆਏ ਚੱਕਰ। ਹੈਂ।
ਅੱਜ ਤੇ ਗਏ ਨੀ ਕਿਤੇ।
ਨਾ ਬੱਸ ਡਾਜੀ ਕਿੱਥੇ ਜਾਣਾ ਬੱਸ ਲੱਗਿਆ ਈ ਨੀ ਚੱਕਰ।
ਹੈ
ਟਿਊਸ਼ਨ-ਟਿਊਸ਼ਨ ਨੀ ਨਾ ਅੱਜ ਤਾਂ ਕਰਕੇ ਫਿਰ ਗਏ ਨੀ ਕਿਤੇ।
ਅੱਜ ਹੈ ਸੀ।
ਨਈ ਸੀ।
ਅੱਛਾ ਨਈ ਸੀ।
ਹੂੰ।
ਸੰਡੇ ਨੂੰ ਨਹੀਂ ਹੁੰਦੀ।
ਨਾ ਨਾ ਸੰਡੇ ਨੂੰ ਛੁੱਟੀ ਹੁੰਦੀ ਜ਼ਿਆਦਾ ਗਿਆ ਸੀ ਵੈਸੇ ਤੇ ਹਾਂ ਮੈਂ ਇੱਧਰ ਦੋਸਤ ਨਾਲ ਪਹਿਲੇ ਅਸੀ ਗੁਰੂਦਆਰੇ ਗਏ ਸੀ
ਅੱਛਾ ਅੱਛਾ।
ਫਿਰ ਉਸ ਤੋਂ ਬਾਅਦ ਸ਼ਾਮੀ ਆਪਾ ਓਧਰ ਚਲੇ ਗਏ। ਬੁੜੀ ਸ਼ਾਮੀ ਕ ਦੁਪਹਿਰੇ ਬੁੜੀ ਸਾਹਿਬ ਚਲੇ ਗਏ। ਫੇਰ ਸ਼ਾਮੀ ਕੁਛ ਖਾਣ ਪੀਣ ਚਲੇ ਗਏ ਆਪਾਂ।
ਅੱਛਾ ਅੱਛਾ ਉਹ ਤਾਂ ਖਾਣਾ ਹੀ ਖਾਣਾ ਨਾ ਆਪਾਂ।
ਹਾਂਜੀ ਹਾਂਜੀ ਹਾਂਜੀ।
ਹੂੰ ਹੂੰ ਚੱਲ ਵਧੀਆ।
ਹੂੰ।
ਹੋਰ।
ਤੁਸੀਂ ਨੀ ਗਏ ਮੈਂ ਕਿਹਾ।
ਨਾ ਅਸੀਂ ਕਿੱਥੇ ਜਾਣਾ ਸੀ।
ਅੱਛਾ ਤੇ ਗਰਮੀ ਕਿਵੇਂ।
ਗਰਮੀ ਬਹੁਤ ਜ਼ਾਦਾ, ਲਾਇਆ ਹੋਇਐ। ਮਰਿਆ ਈ ਨੀ
ਅੱਛਾ।
ਹਾਂ, ਧੁੱਪ ਇੰਨੀ ਤੇਜ਼ ਬਾਅਦ ਵਿੱਚ।
ਮੀਂਹ ਆਇਆ ਸੀ ਸਾਡੇ। ਐਥੇ ਮਤਲਬ ਬਾਦਲ ਬਣਿਆ, ਦਸ ਪੰਦਰਾਂ ਮਿੰਟ ਮੀਂਹ ਹੋਇਆ ਵੇ, ਉਸ ਤੋਂ ਬਾਅਦ ਬੰਦ ਹੋ ਗਿਆ। ਅੱਛਾ ਜੀ।
ਇਥੇ ਤਾਂ ਦਸ ਪੰਦਰਾਂ ਮਿੰਟ ਵੀ ਨਹੀਂ ਪਈ।
ਅੱਛਾ- ਅੱਛਾ, ਨਹੀਂ ਐਥੇ ਤਾਂ ਪਈ
ਹਾਂ, ਹੋਰ
ਬਸ ਵਧੀਆ- ਵਧੀਆ।
ਕੰਮ- ਕਾਜ ਕਿਵੇਂ
ਵਧੀਆ ਵੀ ਵਧੀਆ, ਇੱਕਦਮ ਵਧੀਆ, ਚੜਦੀ ਕਲਾ। ਬਸ ਵਧੀਆ ਚੱਲ ਰਿਹਾ ਆਪਣਾ ਵੀ ਕੰਮ।
ਵਧੀਆ।
ਹੂੰ।
ਜਦ ਅੱਜ ਕੋਈ ਡਿਸ਼ ਬਣਾ ਕੇ ਨੀ ਖਾਧੀ, ਇਹ ਸੰਡੇ ਵਾਲੇ ਦਿਨ।
ਅੱਜ ਨਾ ਬਾਹਰ ਹੀ ਖਾਧਾ, ਖਾ ਲਿਆ ਸੀ। ਹੂੰ, ਤੁਸੀਂ ਨਹੀਂ ਖਾਧੀ ਅੱਜ ਕੋਈ ਡਿਸ਼ ਵਗੈਰਾ।
ਹਾਂ,
ਅੱਛਾ- ਅੱਛਾ।
ਬਸ ਅੱਜ ਤਾਂ ਐਵੀਂ, ਟੈਮ ਬੀਤ ਗਿਆ।
ਹੈਂ
ਅੱਜ ਤੇ ਐਵੇਂ ਟੈਮ ਬੀਤ ਗਿਆ।
ਉਹ ਤੇ ਹੈ, ਐਵੀਂ ਟੈਮ ਬੀਤ ਜਾਂਦਾ ਸੰਡੇ ਵਾਲੇ ਦਿਨ। ਪਤਾ ਈ ਨਹੀਂ ਲੱਗਦਾ। ਹੁਣ ਕੱਲ੍ਹ ਨੂੰ ਸਕੂਲ ਖੁੱਲ੍ਹੇ ਨੇ ਬੱਚਿਆਂ ਦੇ। ਬੱਚੇ ਕਹਿ ਰੇ ਨਹੀਂ ਜਾਣਾ, ਕੰਮ ਨੀ ਕੰਪਲੀਟ।
ਅੱਛਾ, ਹੁਣ ਸਕੂਲ ਕੱਲ ਛੁੱਟੀ ਫੇਰ।
ਮੈਡਮ ਆ ਗਈ ਏ, ਦੇਖ ਭੇਜਣਾ ਵੀ ਛੁੱਟੀ ਕਿਉ ਕਰਨੀ, ਭੇਜਣਾ ਕੱਲ।
ਅੱਛਾ।
ਹੂੰ।
ਛੁੱਟੀ ਛੁੱਟੀ ਥੋੜ੍ਹੀ ਮਰ ਵਾਲੀਏ।
ਹੋਰ
ਵਧੀਆ- ਵਧੀਆ।
ਹੂੰ।
ਹੂੰ।
ਤੁਸੀਂ ਪਹਿਲਾ ਮੈਨੂੰ ਪੁੱਛ ਤਾਂ ਲੈਂਦੇ, ਮੈਂ ਫੋਨ ਕਰਾਂ, ਤੁਸੀਂ ਮੈਂ ਕੰਮ ਲੱਗੇ ਹੋਈ ਆ ਸੀ, ਆਹ ਬਹੁਤ ਡਿਸਟਰਬਿੰਸ ਤਾਂ ਨੀ ਹੁੰਦੀ ਪਈ।
ਅੱਛਾ ਨਹੀਂ- ਨਹੀਂ, ਮੈਂ ਚੱਲ ਫਰੀ ਹੋਂਗੇ ਹੋਂਣੇ ਉਹ। ਮੈਨੂੰ ਪਤਾ ਨਹੀਂ ਸੀ, ਮੈਂ ਚੱਲ ਕੋਈ ਯਾਦ ਕਰ ਲੀਏ।
ਅੱਛਾ ਕੋਈ ਗੱਲ ਨੀ ਆਵਾਜ਼, ਆ ਰਹੀ ਨਾ ਬਸ।
ਹਾਂ, ਉਹ ਆਂਦੀ ਏ ਭਾਂਡੇ ਦੀ ਆਵਾਜ਼।
ਹਾਂ,
ਹਾਂ,
ਠੀਕ ਐ। ਹੋਰ
ਵਧੀਆ ਬਸ। ਚਲ ਸੋ ਗਏ ਸਾਰੇ ਹਾਝੇ ਨੀ?
ਮੈਂ ਕਿਹਾ ਸੌ ਗਏ ਸਾਰੇ ਹਾਲੇ ਨੇਂ ਸੁੱਤੇ?
ਹੱਜੇ ਤਾ ਰੋਟੀਆਂ ਖਾਣੀਆਂ।
ਅੱਛਾ ਜੀ। ਖਾਣੀ ਆ ਰੋਟੀ ਸਾਰੇ
ਹੂੰ ਹੂੰ, ਬਣਾ ਕੇ ਹਟੀਂ ਸੀ।
ਅੱਛਾ ਅੱਛਾ।
ਹੁਣ ਅਰ ਹਰ।
ਠੀਕ ਹੈ।
ਹੋਰ।
ਬਸ ਵਧੀਆ, ਹੋਰ- ਹੋਰ ਕੀ ਦੱਸੀਏ। ਕੱਲ ਫਿਰ ਸਕੂਲ ਬੱਚਿਆਂ ਦੇ।
ਅੱਛਾ।
ਹੂੰ, ਜਾਏ ਕੱਲ ਫ਼ੇਰ ਮੂਨਕੇੜਾ।
ਤੁਹਾਡਾ ਮੁੰਡਾ ਜਾਇਆ ਗਾ ਕੱਲ੍ਹ ਸਕੂਲ?
ਹਾਂ-ਹਾ ਜਾਂਦਾ।
ਕਿੱਥੇ ਜਾਂਦਾ ਐ।
ਹੂੰ ਹੂੰ।
ਐਵੇਂ ਦੇਖ ਕਿ ਖੁੱਲ੍ਹ ਜਾਣੇ ਚਾਹੀਦਾ ਹੈ ਨਾ।
ਐ ਵੀ ਚੰਗਾ। ਇੱਕ ਤਰੀਕ ਤੇ ਖੁੱਲ ਗਏ ਸੀਗੇ।
ਅੱਛਾ ਅੱਛਾ।
ਹੋਰ
ਵਧੀਆ ਵਧੀਆ। ਕੱਲ ਪੀਟੀਐਮ ਸੀ ਬੱਚੇ ਦੀ, ਵੱਡੇ
ਹਾਂਜੀ।
ਮੈਂ ਕੱਲ ਪੀਟੀਐਮ ਸੀ ਤੁਹਾਡੇ ਮੁੰਡੇ ਦੀ
ਹਾਂ। ਸੈਨਚੂਰੀ ਸੀਗੀ ਪੀਟੀਐਮ।
ਅੱਛਾ ਜੀ।
ਏਲਚੀ ਪੀਟੀਐਮ ਸੀ। ਪੇਪਰ ਹੋਏ ਪੇ ਸੀ ਨਾ ਤੇ ਵੇ ਛੁੱਟੀਆਂ ਪੇਪਰਾਂ ਤੋਂ ਬਾਅਦ ਛੁੱਟੀਆਂ ਪੈ ਗਈਆਂ ਸੀ। ਪੀਟੀਐਮ ਨਹੀਂ ਸੀ ਹੋਈ। ਤੇ ਹੁਣ ਪੀਟੀਐਮ ਹੋਈ ਹੈ। ਪੇਪਰ ਦਿਖਾਉਣੇ ਸੀ ਉਹਨਾਂ ਨੇ।
ਅੱਛਾ ਅੱਛਾ।
ਆ ਪੇਪਰ ਸਾਰਾ ਇੰਟਰਨਲ ਆਇਆ। ਤੇ ਸਾਰੇ ਏ ਪੇਰੈਂਟਸ ਬੋਲਦੇ ਪਏ ਸੀ। ਕਿ ਇੰਟਰਨਲ ਆਇਆ ਜਾਂ ਪਹਿਲਾਂ ਬੱਚਿਆਂ ਨੂੰ ਦੱਸੋ ਸਮਝਾਓ।
ਇਦਾਂ ਕਿੱਦਾਂ ਸਾਰਾ ਪੇਪਰ ਆ ਸਕਦਾ। ਜੇ ਸਾਰੇ ਹੀ ਆਣਾ ਫਿਰ ਉਹੀ ਕਰਾਓ।
ਹਾਂ ਉਹੀ ਤੇ।
ਹਾਂ। ਤਾਂ ਪਰੈਂਟਸ ਬੜਾ ਬੋਲਦੇ ਸੀ। ਉਹ ਵੀ ਬੱਚੇ ਨੰਬਰ ਕੋ ਵੀ ਘੱਟ ਸੀਗੇ।
ਹੂੰ
ਘੱਟ ਕਰਕੇ।
ਏ ਬੱਚੇ ਨੇ, ਸਿਲੇਬਸ ਬੜਾ ਦਿੱਤਾ ਬੱਚੇ ਨੂੰ ਨਾਂ।
ਹਾਂ। ਇੰਟਰਨਲ ਇਨਾ ਆਉਣਾ ਚਾਹੀਦਾ। ਜੋ ਕਰਾਇਆ ਉਹ ਉਚੋ ਹੀ ਆਉਣਾ ਚਾਹੀਦਾ ਹੈ।
ਸਹੀ ਗੱਲ ਐ।
ਹਾਂ। ਬੱਚੇ ਕਿਵੇਂ ਕਰ ਲੈਣਗੇ? ਉਹ ਚੈਪਟਰ ਪੜ੍ਹਨਗੇ ਤੇ ਇੰਟਰਨਲ ਵਿੱਚੋਂ ਉਹ ਕੰਨਫਿਊਜ ਹੋ ਜਾਣਗੇ।
ਸ। ਆਹੋ ਆਹੋ ਸਹੀ।
ਤੁਸੀਂ ਆਪਣੇ ਵੀ ਕਰਾਈ ਜਾਂਦੇ ਕੋਸ਼ਚਨ ਆਨਸਰ ਤੇ ਏ। ਟਰਨਲ ਵੀ ਕਰੋ ਓਹਦੋਂ ਹੀ ਕਰਾਣੇ ਨੀ ਉਹ ਅੰਡਰਲਾਈਨ ਕਰਾ ਕੇ ਤੇ ਚਲੋ। ਬੱਚੇ ਕੁਸ਼ਚਨ ਵੀ ਲੱਭਣ ਤੇ ਆਨਸਰ ਵੀ ਲੱਭਣ।
ਬੱਚਿਆਂ ਦਾ ਔਖਾ ਹੋ ਜਾਂਦਾ ਨਾ ਛੋਟਾ। ਛੋਟੇ ਬੱਚੇ ਨੇ ਇੰਨਾ ਕੋਈ ਚੱਲਦਾ ਨੀ ਹਮ।
ਇਸ ਕਲਾਸ ਸਟਾਰਟਿੰਗ ਆ ਅਜੇ।
ਹਾਂ ਉਹ ਤਾਂ ਹੈ ਨਾਲੇ ਤੇ ਇੱਥੇ ਆਈ ਸੀ ਐਸ ਈ ਬੋਰਡ ਹੈ ਸਿਲੇਬਸ ਹੀ ਬੜਾ ਹੋਣਾ।
ਬਹੁਤ, ਜ਼ਿਆਦਾ।
ਹਮ ਤਾਂ ਹੀ ਤੇ।
ਸਬਜੈਕਟ ਹੀ ਇੰਨੇ ਨੇ।
ਹਾਂ। ਫਿਰ, ਟਿਊਸ਼ਨ ਵਗੈਰਾ, ਰੱਖੀ ਦੀ ਹੈ।
ਹਾਂਜੀ, ਹਾਂਜੀ, ਟਿਊਸ਼ਨ ਤਾਂ ਰੱਖੀ ਹੈ। ਘਰ ਕਿਥੇ ਪੜ੍ਹਦੇ ਨੇ।
ਉਹ, ਤੇ ਹੈ। ਘਰ ਤਾਂ, ਪੜ੍ਹਦੇ ਲਈ।
ਫ਼ੋਨ ਨਹੀਂ ਛੱਡਣਾ ਆਪਾਂ।
ਹਮ, ਜਾਂ ਫੋਨ, ਜਾਂ ਟੀਵੀ ਹੋ।
ਹੋਰ ਸਕੂਲੋਂ ਆਉਂਦੇ ਸਾਰ ਪਹਿਲਾਂ ਫੋਨ ਦੇਖਣਾ ਫਟਾਫਟ।
ਹਾਂ ਅ।
ਪੜਨਾ ਕਿਹੜੇ ਵੇਲੇ ਆ ਫਿਰ।
ਹਾਂ ਉਹੀ ਤਾਂ।
ਮੈ ਟਿਊਸ਼ਨ ਪਾਇਆ ਕੀ ਸਕੂਲੋਂ ਆਏ।
ਨਾਲ਼ੇ ਸਿੱਧਾ ਟਿਊਸ਼ਨ ਹਾਂ ਸਹੀ ਗੱਲ।
ਹੋਰ ਕਿ।
ਹਮਮ। ਬਹੁਤ ਵਧੀਆ ਬੰਦਾ ਬਿਜ਼ੀ ਬ ਬੱਚੇ ਬਿਜ਼ੀ ਹੋ ਜਾਂਦੇ ਨੇ। ਹੋਰ ਕਿਤੇ ਧਿਆਨ ਨੀ ਜਾਂਦਾ।
ਹਮ ਮ।
ਚਲੋ, ਠੀਕ ਹੈ। ਫਿਰ, ਮੈਂ ਨਾ ਕਰਨਾ ਤੁਹਾਨੂੰ ਥੋੜ੍ਹੀ ਦੇਰ ਨਾਲ। ਹਾਂਜੀ, ਠੀਕ